ਅ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਐ?
ਬਸ ਠੀਕ ਠਾਕ। ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ?
ਹਾਂਜੀ-ਹਾਂਜੀ ਸਭ ਪਰਿਵਾਰ ਵਧੀਆ ਤੁਸੀਂ ਦੱਸੋ ਤੁਆਡੇ ਘਰ ਸਭ ਠੀਕ ਹਾਂਜੀ ਹੋਰ ਤੁਸੀਂ ਰੋਟੀ ਰੁਟੀ ਖਾ ਲਿਤ? ਫਿਰ ਦੁਪਹਿਰ ਦੀ?
ਹਾਂਜੀ-ਹਾਂਜੀ ਬਸ ਖਾ ਲਿਆ।ਹਾਂਜੀ ਦੋ ਦਾ ਟੈਮ ਹੋ ਗਿਆ।
ਹਾਂਜੀ, ਵਧੀਆ ਗੱਲ ਐ ਜੀ।
ਹਾਂ ਵਧੀਆ ਜੀ, ਹਾਂ ਬਸ ਵਧੀਆ। ਅਜੇ ਲੱਗੀ ਸੀ, ਨਮਾਨੀ ਕਾਸ਼ਤੀ ਸੀ, ਸਾਰੀ ਜਗ੍ਹਾ ਕੋਈ ਛਬੀਲ, ਲਗਾ ਕੇ ਬੈਠਾ ਸੀ ਤੇ ਕੋਈ ਉ ਜਲਜੀਰਾਂ, ਲਾ ਕੇ ਬੈਠਾ ਹੋਇਆ ਸੀ ਅਜ।
ਹਾਂਜੀ, ਸਾਰੇ ਪਾਸੇ ਛਬੀਲਾਂ ਲੱਗੀਆਂ ਹੋਈਆਂ।
ਹਾਂਜੀ--ਹਾਂਜੀ ਹਾਂਜੀ, ਹ ਨਮਾਨੀ ਕਾਸ਼ਤੀ ਨ ਹਾਂਜੀ, ਹਾਂਜੀ। ਬਾਹਰ, ਗਰਮੀ ਬੜੀ ਪੈ ਰੀ ਏ ਨਾ, ਚੱਕਰ ਏ ਬਿਨਾਂ ਬਰਸਾਤ ਬਰਸਾਤ, ਆਣ ਦਾ ਨਾਮ ਨਈ, ਲੈਂਦੀ ਲੈਂਦੀ ਪਈ।
ਹਾਂਜੀ ਏ ਤਾਂ ਹੈਗਾ ਏ
ਬਿਲਕੁਲ ਜੀ ਬਿਲਕੁਲ।
ਹੁਣ ਤਾਂ ਥੋੜੇ ਦਿਨਾਂ ਬਾਅਦ ਈ ਪਏਗੀ, ਬਰਸਾਤਾਂ ਬਰਸੂਤਾਂ ਤਾ
ਬਿਲਕੁਲ ਜੀ ਬਿਲਕੁਲ, ਹਾਂਜੀ-ਹਾਂਜੀ ਉਹ ਤੇ ਹੈ ਈ ਐ। ਬਰਸਾਤ, ਤਾਂ ਪੈਣੀ ਚਾਈਦੀ ਏ। ਐ, ਬਿਲਕੁਲ ਜੀ ਬਿਲਕੁਲ, ਹੁਣ ਫਲ ਫਰੂਟ ਜਿਹੜੇ ਲੱਗੇ ਹੋਏ ਨੇ, ਜਿਸ ਤਾਂ ਮੌਸਮ ਚੱਲ ਰਿਹਾ, ਅੰਗਰੁ ਵਗੇਰਾ ਇਹ ਜਾਮੁਨਾ ਦਾ, ਜਾਮੁਨਾ ਦਾ, ਤੇ ਗਿਆ ਸੀ, ਮੈਂ ਸਵੇਰੇ ਅੱਜ? ਜਾਮੁਨ ਵੇਖਣ ਤੇ ਜਾਮੁਨ ਆਏਦੇ, ਪਰ ਸੁੱਕੇ ਪਏ ਸੀ।
ਆ, ਪਾਣੀ ਨਈ ਨਾ ਮਿਲ ਰਿਹਾ।
ਹਾਂ, ਬਿਲਕੁਲ ਜੀ ਬਿਲਕੁਲ ਇਹ ਚੱਕਰ?
ਪਾਣੀ ਮਿਲਣਗੇ ਤਾਂ, ਪਾਣੀ ਮਿਲੇਗਾ ਤਾਂ, ਪੌਦੇ ਵੀ ਖਿੱਲਣਗੇ, ਫਲ ਫਰੂਟ ਵੀ ਖਿੱਲੇਗਾ, ਪਾਣੀ ਨਹੀਂ ਮਿਲੇਗਾ, ਤਾਂ ਉਹ ਵੀ ਸੁੱਕ ਜਾਣਗੇ, ਪਏ ਪਏ।
ਬਿਲਕੁਲ ਜੀ ਬਿਲਕੁਲ, ਐ ਚੱਕਰ ਪੈ ਗਏ। ਹੂ, ਹਾਂਜੀ--ਹਾਜੀ। ਬਸ, ਠੀਕ ਠਾਕ ਹਾਂਜੀ। ਤੁਸੀਂ, ਐਕਟਿਵਾ ਲਿਤੀ ਸੀ।
ਹਾਂਜੀ--ਹਾਂਜੀ ਲਿਤੀ ਹੈ ਸਕੂਟਰੀ ਜੀ ਨਵੀਂ।
ਅੱਛਾ ਜੀ, ਕਿਹੜੀ ਪੈਟਰੋਲ ਵਾਲੀ ਲਿਤੀ ਹੈ ਜਾ ਫੇਰ? ਹੋਰ ਇਲੈਕਟ੍ਰਿਕ, ਚੱਲਦੀ ਪਈ ਅੱਜ ਕੱਲ?
ਅਲਕਟਿਕ ਲਿਤੀ, ਹੈ ਜੀ ਮੈਂ ਤਾਂ, ਦੇਖੋ ਪੈਟਰੋਲ ਤਾਂ ਮਹਿੰਗਾ ਹੀ ਬਹੁਤ ਹੋਇਆ ਪਿਆ। ਪੈਟਰੋਲ, ਕਿੰਨਾ ਕੁ ਬੰਦਾ ਪਵਾਈ ਜਾਏਗਾ।
ਹਾਂਜੀ ਹਾਂਜੀ ਹਾਂਜੀ, ਪੈਟਰੋਲ ਤੇ ਵਧੋ ਦਿਨ ਬ ਦਿਨ, ਵੱਧਦੀ ਜਾ ਰਿਹਾ। ਇਸ ਟੈਮ ਆਪ, ਬਿਲਕੁਲ ਜੀ। ਪੈਟਰੋਲ ਵਿੱਚ, ਵੀ ਦੋ ਆਈਟਮਾਂ ਚਲਾ ਛਡੀਆਂ, ਇੱਕ ਪਾਵਰ ਵਾਲਾ ਇੱਕ ਦੂਜਾ ਹਾਂਜੀ, ਅਪਾਂ ਹਾਂਜੀ ਹਾਂਜੀ। ਪੈਟਰੋਲ, ਵੀ ਦੋ ਹੋ ਗਏ ਨੇ ਜਿਹੜਾ ਪਾਵਰ ਵਾਲਾ ਪੈਟਰੋਲ ਐ ਉਹ ਇੱਕ ਸੌ ਬਾਰਾਂ ਰੁਪਏ ਹੋ ਗਿਆ। ਜਿਹੜਾ ਸਿੰਪਲ ਏ। ਹੋ ਥੋੜਾ ਜਿਹਾ ਪਤਾ ਨੀ ਇੱਕ ਸੌ ਛੇ ਰੁਪਏ ਚੱਲ ਰਿਹਾ ਪ
ਤੇ ਜਿਹੜਾ ਪਾਵਰ ਵਾਲਾ ਪੈਟਰੋਲ ਹੈਗਾ ਕਿ ਉਹਦੀ ਐਵਰੇਜ ਵਗੈਰਾ ਜ਼ਿਆਦਾ ਹੈ। ਠੀਕ ਏ ਯਾ ਐਵੇਂ ਹੀ ਬਸ ਉਹਨਾਂ ਨੇ ਇਕ ਸੋ ਬਾਰਾਂਹ ਰੁਪਏ ਦਾ ਕਰਤਾ।
ਬਸ ਐਂਜ ਈ ਕਰਤਾ ਐ ਮੋਦੀ ਰਾਜ 'ਚ ਹੋਇਆ ਇਹਨਾਂ ਦੇ ਰਾਜ ਇਚ ਹੋਇਆ। ਪਹਿਲੇ ਤੇ ਸਾਰੇ ਇੱਕੋ ਜਿਹੇ ਪਹਿਲੇ ਸੱਠ ਰੁਪਏ ਸਾਰੇ ਹੀ ਚਲਾਈ ਜਾਂਦੇ ਵੇ
ਹਾਂਜੀ ਚਲਾਈ ਜਾਂਦੇ ਸੀ।
ਬਸ- ਬਸ ਐ ਹੈਗਾ ਹਰ ਚੀਜ਼ ਦੇ ਬਿਲਕੁਲ ਜੀ ਬਿਲਕੁਲ ਬਾਕੀ ਕੀ ਐ ਐਕਟਿਵਾ ਸਹੀ ਹੈਗੀ ਏ।
ਹਾਂਜੀ -ਹਾਂਜੀ ਸਕੂਟਰੀ ਮੇਰੀ ਬਿਲਕੁਲ ਬਹੁਤ ਵਧੀਆ ਚੱਲਦੀ ਹੈ ਸਮੂਥ ਹੈ। ਇਕ ਤੇ ਐਦੀ ਆਵਾਜ਼ ਨਹੀਂ ਹੈਗੀ ਪੋਲਿਊਸ਼ਨ ਨਹੀਂ ਹੈਗਾ। ਆਰਾਮ ਸੋਫਟ ਚਲਦੀ ਹੈ ਦੇਖੋ ਸਭ ਤੋਂ ਪਹਿਲੇ ਤੇ ਇਸ ਦਾ ਆਰ ਸੀ ਵੀ ਲੋੜ ਨਹੀਂ ਹੈਗੀ ਇੰਸ਼ੋਰੈਂਸ ਦੀ ਲੋੜ ਨਹੀਂ ਹੈਗੀ, ਪੋਲਿਊਸ਼ਨ ਕਰਾਉਣ ਦੀ ਲੋੜ ਨਹੀਂ। ਪੈਂਦੀ ਹੈਲਮੇਟ ਦੀ ਲੋੜ ਨਹੀਂ ਪੈਂਦੀ ਨਾ ਕਿਸੇ ਪੁਲਿਸ ਵਾਲੇ ਨੇ ਰੋਕਣਾ ਨਾ ਚਲਾਨ ਕੱਟਣੇ ਪੈਟਰੋਲ ਵਾਲੀ ਸਕੂਟਰੀ ਦਾ ਤੁਹਾਨੂੰ ਪਤਾ ਆਰ ਸੀ ਵੀ ਬਣਾਉਣੀ ਪੈਂਦੀ। ਇਨਸ਼ੋਰੈਂਸ ਵੀ ਬਣਾਉਣੀ ਪੈਂਦੀ ਹੈ ਫਿਰ ਜਿਹੜੀ ਇਨਸ਼ੋਰੈਂਸ ਹੈ। ਸਾਲ ਬਾਅਦ ਫਿਰ ਰਿਨਿਊ ਕਰਾਓ ਉਹਨੂੰ ਫਿਰ ਲਾਇਸੈਂਸ ਵੀ ਲੋੜ ਹੈਗਾ। ਹੈਲਮਟ ਪਾ ਕੇ ਜਾਓਗੇ ਤਾਂ ਠੀਕ ਹੈ ਹੈਲਮਟ ਨਹੀਂ ਪਾਇਆ ਹੋਏਗਾ ਤਾਂ ਫਿਰ ਪੁਲਿਸ ਰੋਕ ਕੇ ਚਲਾਨ ਕੱਟ ਦਿੰਦੀ ਏ।
ਹਾਂਜੀ--ਹਾਂਜੀ ਉਹਨਾਂ ਨੂੰ ਬਾਨਾ ਚਾਹੀਦਾ।
ਚਾਹੀਦਾ ਬਸ ਇਹ ਚੀਜ਼ ਦੇ ਬਹੁਤ ਪੰਗੇ ਨੇ ਉਹਦੇ ਵਿੱਚ ਬਟ ਇਹ ਹੈ ਕਿ ਜਿਹੜੇ ਪੈਟਰੋਲ ਵਾਲੀ ਸਕੂਟਰੀ ਉਹ ਹਾਈਵੇ ਤੇ ਕਾਮਯਾਬ ਹੈਗੀ ਹੈ। ਜਿਹੜੀ ਬਿਜਲੀ ਵਾਲੀ ਸਕੂਟਰੀ ਹੈਗੀ ਹੈ ਉਹ ਬਸ ਲੋਕਲ ਲੋਕਲ ਚਲਦੀ ਹੈ ਲੋਕਲ ਵਸਤੇ
ਠੀਕ ਹੈ ਜੀ ਹਾਂਜੀ ਤੇ ਕੀ ਐਵਰੇਜ ਆ ਰਹੀ ਹੈ ਐਵਰੇਜ ਮੋੜ ਕਿ ਤੁਸੀਂ
ਐਵਰੇਜ ਪੰਤਾਲੀ ਦੀ ਐਵਰੇਜ ਆ ਜਾਂਦੀ ਹੈ ਪੰਤਾਲੀ ਛਹਿਆਲੀ ਦੀ
ਹਾਂਜੀ ਠੀਕ ਹੈ ਬ ਤੇ ਯਾਰ ਛਲੀ ਕਿਲੋਮੀਟਰ ਲੋਕਕਲ ਚੱਲ ਰ
ਹੋਰ ਕੀ ਆਪਾਂ ਤਾਂ ਲੋਕਾਂ ਹੀ ਸੁਣਾਣੇ ਜਿਵੇਂ ਬੱਚੇ ਸਕੂਲ ਚਲੇ ਗਏ। ਛੱਡ ਆਏ ਲੈ ਆਏ ਫੇਰ ਉਸ ਤੋਂ ਬਾਅਦ ਟਿਊਸ਼ਨ ਤੇ ਜਾਣਾ ਆ। ਮੋਟਾ ਬਾਜ਼ਾਰ ਤੇ ਆਪਣੇ ਕੰਮ ਨਬੇੜੇ ਆ ਉਹਦੇ ਵਾਸਤੇ ਦੇਖੋ ਬਹੁਤ ਵੈਸਟ
ਹਾਂਜੀ -ਹਾਂਜੀ
ਫਿਰ ਤੁਹਾਨੂੰ ਪਤਾ ਪੈਟਰੋਲ ਤਾਂ ਮਹਿੰਗਾ ਬਹੁਤ ਹੋਇਆ ਪਿਆ ਫਿਰ ਇੱਕ ਤਾਂ ਸਕੂ ਸਕੂਟਰੀ ਪੈਟਰੋਲ ਵਾਲੀ ਸਕੂਟਰੀ ਹੈਗੀ ਲੱ ਅੱਖਾਂ ਦੇ ਹਿਸਾਬ ਨਾਲ ਜਿਹੜੀ ਬਿਜਲੀ ਵਾਲੀ ਸਕੂਟਰੀ ਹੈ। ਅਠੱਤੀ ਚਾਲੀ ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਹੈ ਭਾਂ ਡੇਢ ਲੱਖ ਵਾਰੀ ਵੀ ਲੈ ਲੋ ਬਟ ਆਪ ਹਾਂ ਹਲਕੀ ਵਾਲੀ ਲਿੱਤੀ ਹੈ ਬਹੁਤ ਵਧੀਆ ਚਲਦੀ ਪਈ ਹੈ ਸਕੂਟਰੀ ਚਲਾਉਣੀ ਐ।
ਹਾਂਜੀ -ਹਾਂਜੀ -ਹਾਂਜੀ -ਹਾਂਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ
ਚੀਜ਼ ਹੈ ਬਸ ਆਪਣੇ ਕੰਮ ਸਰੀ ਜਾਂਦੇ ਨੇ ਕੰਮ ਹੀ ਤਾਂ ਕਰਨਾ ਹੋਰ ਉਹਦੇ ਤੇ ਕੀ ਕਰਨਾ।
ਬਸ ਜੀ ਬਸੀ ਬਿਲਕੁਲ ਜੀ ਬਿਲਕੁਲ ਬੜੇ ਮਹਿੰਗੇ ਹੋ ਜਾਣਾ ਪਹਿਲੇ ਐਕਟੀਵਾ ਜਿਹੜਾ ਜਦੋਂ ਚੌਦਾਂ ਦੋ ਹਜ਼ਾਰ ਚੌਦਾਂ ਤੋਂ ਬਾਅਦ ਮੋਟਰਸਾਈਕਲਾਂ ਤੇ ਇੱਕ ਵਾਰੀ ਵਧੀਆ ਦਮ ਵਧੀਆ ਹੋ ਇਹ ਤਾਂ ਉਣੰਜਾ -ਉਣੰਜਾ ਹਜ਼ਾਰ ਦੀ ਮੋਟਰ ਲ ਆ ਜਾਂਦੀ ਸੀ ਐਕਟਿਵਾ ਸਸਤੀ ਆ ਜਾਂਦੀ ਸੀ ਹੁਨ ਤੇ ਹਰ ਚੀਜ਼ ਮਹਿੰਗੀ ਗੀ ਕਰ ਛੱਡੀ ਏ।
ਹੁਣ ਤਾਂ ਲੱਖ ਦੇ ਹਜ਼ਾਰ ਲੱਖ ਦੇ ਕਰੀਬ ਪਹੁੰਚ ਚੁੱਕੀ ਹੈ ਐਕਟਿਵਾ ਵੀ ਤੇ ਕਈ ਜਿਵੇਂ ਉਹ ਅਫੋਰਡ ਨਈ ਕਰ ਪਾਂਦੇ। ਹੁਣ ਕਈ ਮਿਡਲ ਕਲਾਸ ਫੈਮਲੀਆਂ ਵੀ ਹੁੰਦੀਆਂ ਐ। ਹਰ ਇਨਸਾਨ ਦੇ ਦਿਲ ਵਿੱਚ ਚਾਅ ਤਾਂ ਹੁੰਦਾ ਹੀ ਹੈ ਨਾ ਕਿ ਸਾਡੇ ਘਰ ਆਪਣਾ ਵਹੀਕਲ ਹੋਵੇ। ਅਸੀਂ ਆਈਏ, ਅਸੀਂ ਜਾਈਏ ਆਣ-ਜਾਣ ਦਾ ਸਾਧਨ ਹੋਵੇ।
ਹਾਂਜੀ, ਹਾਂਜੀ।
ਤੇ ਬਹੁਤ ਬੈਸਟ ਹੈਗੀ ਹੈ। ਬਿਜਲੀ ਵਾਲੀ ਸਕੂਟਰੀ ਇੱਕ ਤਾਂ ਦੇਖੋ ਰਾਤੀ ਚਾਰਜਿੰਗ ਤੇ ਲਗਾਓ। ਸਵੇਰ ਤਕ ਚਾਰਜ ਜਾਂਦੀ ਐ। ਉਹਦ ਇਸ ਤੋਂ ਬਾਅਦ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਆਪਣੇ, ਆਪਣੇ ਕੰਮ ਕਰੋ।
ਠੀਕ ਹੈ ਜ ਬਿਲਕੁਲ ਜੀ, ਬਿਲਕੁਲ ਸਹੀ ਗੱਲ ਕਈ ਤੁਸੀਂ। ਹਾਂ ਯਦ ਆਗੀ ਫਾਇਦਾ ਹੇਗਾ ਬੜਾ। ਬੱਚਾ ਅੱਗੇ ਖਲੋਤਾ ਹੋਵੇ ਆਰਾਮ ਨਾਲ ਚੱਲਦੀ ਏ। ਨਹੀਂ ਤ ਨਹੀਂ ਪੈਟਰੋਲ ਵਾਲੀ ਹੁੰਦੀ ਹੈ ਉਹਨੂੰ ਜਿੰਨੀ ਮਰਜ਼ੀ ਰੇਸ ਦੇਈ ਜਾਓ। ਓਨੀ ਥੋੜ੍ਹੀ ਲੱਗਦੀ ਹੈ ਉੱਦ ਹੀ ਜਾਓ ਉ ਹੀ ਜਾਓ।
ਹਾਂ ਫੇਰ ਉਹਦੇ ਚ ਤੁਹਾਨੂੰ ਪਤਾ ਆਵਾਜ਼ ਵੀ ਬੜੀ ਆਦੀ ਐ। ਪੋਲਿਊਸ਼ਨ ਈ ਪੋਲਿਊਸ਼ਨ ਨੋਇਜ਼ ਪੋਲਿਊਸ਼ਨ ਹੋ ਜਾਂਦੀ। ਇਹਦੇ ਵਿੱਚ ਇਹ ਤਾਂ ਹੈਗਾ ਨਾ ਸਮੂਥ ਚਲਦੀ ਪਈ ਹੈ ਲਾਈਟ ਵੇਟ ਹੈਗੀ। ਕੀ ਐ ਚਲਾਉਣੀ ਵੀ ਸੌਖੀ ਐ। ਸਭ ਕੁਛ ਵਧੀਆ ਹੈਗਾ ਇਹਦੇ ਵਿੱਚ
ਉਹ ਤੇ ਹੈਗਾ ਅੱਜ ਕੱਲ੍ਹ ਤੇ ਸਾਰਾ ਕੁਜ ਹੁਨ ਤੇ ਬਿਜਲੀ ਵਾਲਾ ਹੀ ਚੱਲਦਾ ਪਿਆ ਸਾਰਾ ਕੁਛ ਹੁਣ ਤੇ ਬਾਈਕ ਵੀ ਬਾਈਕਾਂ ਵੀ ਆ ਗਈਆਂ। ਕਾਰਾਂ ਵੀ ਆ ਗਈਆਂ। ਬੱਸਾਂ ਚਲਦੀਆਂ ਪਈਆ।
ਹਾਂਜੀ ਬੱਸਾਂ ਚੱਲਦੀਆਂ ਪਈਆਂ ਬੜੀ ਵਧੀਆ, ਵਧੀਆ ਚੱਲਦੀ ਐ ਲੋਕ ਕਰੋ ਔਰ ਜਿਹੜੀ ਇਹ ਕਿਆ ਨਾਮ ਬਿਜਲੀ ਵਾਲੀ ਬੱਸਾਂ ਹੈਗੀਆਂ ਉਹਨਾਂ ਤੇ ਏ ਸੀ ਵੀ ਲੱਗੀ
ਹਾਂਜੀ -ਹਾਂਜੀ ਸਹੀ ਗੱਲ ਕਹੀਏ ਤੁਸੀਂ
ਔਰ ਕਿਰਾਇਆ ਵੀ ਨੋਰਮਲ ਹੈਗਾ। ਇਹ ਨਹੀਂ ਕਿ ਕਿਰਾਇਆ ਏਸੀ ਵਾਲੀ ਬੱਸ ਦਾ ਜ਼ਿਆਦਾ ਹੈਗਾ। ਨੋਰਮਲ ਕਰਵਾਇਆ ਸਗੋਂ, ਸਗੋਂ।
ਹਾਂਜੀ, ਹਾਂਜੀ।
ਚੱਲਦੀ ਪਈ ਹੈ। ਇੰਨੀ ਐ ਕਿ ਸਮੂਥ ਚੱਲਦੀ ਆ। ਹਾਂਜੀ ਇਹ ਤਾ ਹੈਗਾ, ਇਨਾਂ ਦੀ ਵੀ ਨੰਬਰ ਪਲੇਟਾਂ ਤੁਸੀਂ ਦੇਖਿਆ ਹੋਏਗਾ ਜਿ ਜਿਹੜੀਆਂ ਬਿਜਲੀ ਵਾਲੀ ਸਕੂਟ ਟੀਆਂ ਕਾਰਾਂ ਤੇ ਉਹ ਹੈਗੀ ਬੱਸਾਂ ਇਹਨਾਂ ਦੀ ਨੰਬਰ ਪਲੇਟ ਵੀ ਹਰੇ ਰੰਗ ਦੀ ਹੁੰਦੀ ਐ।
ਅੱਛਾ ਜੀ ਠੀਕ, ਠੀਕ, ਠੀਕ, ਠੀਕ, ਠੀਕ ਹਾਂ ਸਾਡੇ ਹਾਂਜੀ ਮੈਂ ਕਿਹਾ ਸਾਡੇ ਇਥ ਵੀ ਲੋਕਲ ਚਲਦੀ ਪਈ ਐ ਨਾ। ਜਿਸ ਤਰ੍ਹਾਂ ਲੋਕਾਂ ਤੋਂ ਲੋਕਲ ਚੱਲਦੀ ਏ। ਏਸੀ ਲੱਗਿਆ ਬੱਸ ਬੰਦਾ ਰਾਭ ਨਾਲ ਪਵੇ ਅੰਦਰ ਇਹ ਬ ਇਹ ਬਸ ਵੀ ਬੜੀ ਵੱਡੀ ਏ।
ਹਾਂ ਬਸ ਤਾਂ ਬੜੀ ਵੱਡੀ ਹੈ। ਬ ਹਾਂਜੀ। ਇਹ ਤਾਂ ਹੈਗਾ ਵੀ ਲੰਬੀ ਬੱਸਾਂ ਹੈਗੀਆਂ।
ਹਾਂਜੀ, ਹਾਂਜੀ। ਉਹ ਤੇ ਬੱਸਾਂ ਬੜੀ ਛੋਟੀ, ਛੋਟੀ ਠੀਕ ਆ ਬਿਲਕੁਲ ਜੀ ਬਿਲਕੁ ਇਸ ਟਾਈਮ ਗਰਮੀ ਵਿੱਚ ਪੈਟਰੋਲ ਵਾਲੀ ਪੈਟਰੋਲ ਵਾਲੀ ਬੱਸਾ ਆਦੀਆਂ ਨਾ ਇਹ ਪੂਰੀ ਤਪੀਆ ਆਦੀਆਂ ਪੂਰੀਆਂ ਇਹ ਆਉਂਦੀ ਠੰਡੀ ਆ
ਹਾਂ ਇਹ ਤੱਪੀਆਂ ਹੁੰਦੀਆਂ, ਬਹੁਤ ਜਿਆਦਾ ਤਪੀਆਂ ਹੁੰਦੀਆਂ।
ਬਿਲਕੁਲ ਜੀ ਬਿਲਕੁਲ ਐ ਚਕਰ ਐਗਾ।ਬਿਲਕੁਲ ਓ ਵੀ ਤ ਨਾ ਲਾ ਦਿੰਦੇ ਨੇ ਹੁਣ ਮੈਂ ਕਈ ਵਾਰ ਬੱਸ ਸਟੈਂਡ ਤੇ ਜਾਂਦਾ ਵਾ ਨਾ ਬਾਰੋ ਤੇ ਓ ਵੀ ਕੀ ਕਰਦੇ ਨੇ ਰਾਤੀ ਲਾ ਕੇ ਆਪਣਾ ਚਾਰਜਿੰਗ ਕਰ ਦਿੰਦੇ ਨੇ ਤੇ ਸਵੇਰੇ ਪੂਰਾ ਚਲਾਉਂਦੇ ਫਿਰਦੇ ਨੇ ਫੇਰ ਰਾਤੀ ਲਾ ਦਿੰਦੇ ਨੇ ਫੇਰ ਚਲਾ ਦਿੰਦੇ ਨੇ।
ਦੇਖੋ ਰਾਤ ਸੋਣ ਵਾਸਤੇ ਬਣੀ ਐ। ਰਾਤੀ ਕਿਹੜਾ ਕਿਸੇ ਨੇ ਬੱਸ ਚਲਾਉਣੀ ਐ ਜਾਂ ਕਿਹੜਾ ਕਿਸੇ ਨੇ ਆਣਾ ਜਾਣਾ। ਉਹ ਰਾਤੀ ਚਾਰਜਿੰਗ ਤੇ ਲਗਾ ਤ ਸਾਰੀ ਰਾਤ ਚਾਰਜ ਹੁੰਦੀ ਰਹੀ। ਉਸ ਤੋਂ ਬਾਅਦ ਆਪਣਾ ਦਿਨੇ ਚਲਾਓ ਜਿੱਦਾਂ ਮਰਜ਼ੀ ਚਲਾਓ।
ਹਾਂਜੀ, ਹਾਂਜੀ, ਹਾਂਜੀ।
ਇਹ ਚੀਜ਼ ਐ ਇਕ ਤਾਂ ਹਾਂਜੀ।
ਬਹੁਤ ਸਹੀ ਚੀਜ਼ ਹੈ ਬਿਲਕੁਲ ਜੀ ਬਿਲਕੁਲ। ਹੁਣ ਦਿਨ ਬਰ ਪਬਲਿਕ ਜਿਆਦਾ ਹੋ ਗਈ ਹੈ। ਪੈਟਰੋਲ ਦਿਨ ਬਰ ਦਿਨ ਮਹਿੰਗਾ ਹੀ ਹੁੰਦਾ ਜਾਣਾ। ਇਹ ਤੇ ਚਲੋ, ਹਾਂਜੀ। ਬਿਜਲੀ ਵਾਲੀ ਕੱਢ ਤਿ ਏ, ਚਲੋ ਬਈ ਕਈ ਸਾਲਾ ਲੱਗਦਾ ਵ ਸਾਰੀ ਜਗ੍ਹਾ ਹੈ ਪ੍ਰਦੂਸ਼ਣ ਵੀ ਨੀ ਆਂਦਾ
ਹਾਂਜੀ ਪ੍ਰਦੂਸ਼ਣ ਦਾ ਬਹੁਤ ਫਰਕ ਏ ਇਹਦੇ ਨਾਲ ਪ੍ਰਦੂਸ਼ਣ ਨੀ ਹੁੰਦਾ ਜਿਹੜੀ ਆ ਤੁਸੀਂ ਅ ਸਕੂਟਰੀ ਵਗੈਰਾ ਦੇਖ ਪੈਟਰੋਲ ਵਾਲੀਆਂ ਅਗਰ ਇਹਨਾਂ ਦੀ ਸਰਵਿਸ ਟੈਮ ਟੂ ਟੈਮ ਨਾ ਹੋਈ ਹੋਵੇ ਤੇ ਇਹਨਾਂ ਦੇ ਇੰਜਣ ਫੈਠ ਜਾਂਦੇ ਨੇ, ਜਿਹੜਾ ਸਾਡੇ ਤੋਂ ਅੱਗੇ ਵਾਲਾ ਵਹੀਕਲ ਚਲਾ ਰਿਹਾ ਉਹ ਸਾਰਾ ਸਾਡੇ ਨੱਕ ਤੇ ਧੂੰਆਂ ਹੀ ਆ ਰਿਹਾ। ਬਿਮਾਰੀਆਂ ਪੈਦਾ ਕਰ ਰਹੇ ਹੋਰ ਕੀ ਕਰਦਾ ਪਿਆ ਇਸ ਕਰ ਕੇ ਨਾ ਬਿਜਲੀ ਵਾਲੀ ਸਕੂਟਰੀ ਬਿਜਲੀ ਵਾਲੀ ਕਾਰ ਇਹ ਸਭ ਚੀਜ਼ਾਂ ਬੈਸਟ ਰਹਿੰਦੀਆਂ।
ਬੈਸਟ ਰ ਬੋਡੀ ਬਧ
ਹਾਂਜੀ ਤਾਂ ਹੀ ਤਾਂ ਮੇਰੇ ਹਸਬੈਂਡ ਨੇ ਵੀ ਮੈਨੂੰ ਹੁਣ ਪਿਛਲੇ ਮਹੀਨੇ ਲੈ ਕੇ ਦਿੱਤੀ ਕਹਿੰਦੇ ਚੱਲ ਤੂੰ ਵੀ ਲੈ ਲੈ, ਆਣਾ- ਜਾਣਾ ਹੁੰਦਾ ਸੌਖਾ ਰਹੇਗਾ। ਮੇਰੇ ਨਾਲ ਮੈਨੂੰ ਕਿਸੇ ਲ ਟਾਈਮ ਨਹੀਂ ਵੀ ਲੱਗਦਾ ਚਲੋ ਘਰ ਚ ਆਪਣੀ ਵਹੀਕਲ ਹੋਣੀ ਬਹੁਤ ਜ਼ਰੂਰੀ ਹੈਗੀ ਆ।
ਤੇ ਬਹੁਤ ਵਧੀਆ ਕੀਤਾ ਉਹਨਾਂ ਨੇ
ਹਾਂਜੀ ਤਾਂ ਫੇਰ ਲੈ ਦਿੱਤੀ ਸੀ।ਹੋਰ ਦੱਸੋ ਤੁਸੀਂ ਘੱਰ ਪਰਿਵਾਰ ਸਭ-ਸਭ ਠੀਕ ਹੈ ਨਾ?
ਹਾਂਜੀ-ਹਾਂਜੀ ਸਭ ਵਧੀਆ ਜੀ ਸ ਵਧੀਆ।
ਵਧੀਆ ਚਾਹੀਦਾ ਹੁਣ ਫਿਰ ਤੁਸੀਂ ਕਿਹੜੀ ਲੈ ਰਹੇ ਹੋ?
ਬਸ ਤੁਸੀਂ ਸਲਾਹ ਦਿੱਤੀ ਹੈ ਹੀ ਲਵਾਂਗੇ ਅਸੀ ਹੁਣ।
ਅੱਛਾ ਜੀ ਠੀਕ-ਠੀਕ ਹੈ ਜੀ ਫਿਰ ਤੁਸੀਂ ਇਹੀ ਬਿਜਲੀ ਵਾਲੀ ਲੈਣਾ ਜਿੱਥੋਂ ਅਸੀਂ ਲਿੱਤੀ ਨਾ ਤੁਸੀਂ ਵੀ ਉੱਥੋਂ ਹੀ ਲੈ ਲੈਣਾ ਸ਼ੋਰੂਮ ਤੋਂ
ਹਾਂਜੀ-ਹਾਂਜੀ-ਹਾਂਜੀ।
ਠੀਕ ਹੈ, ਠੀਕ ਹੈ ਜੀ ਠੀਕ ਹੈ।
ਚਲੋ ਠੀਕ ਏ ਜੀ। ਅੱਛਾ ਜੀ ਸਤਿ ਸ੍ਰੀ ਅਕਾਲ ਠੀਕ ਆ ਵਾਹਿਗੁਰੂ ਜੀ ਕਾ ਖਾਲ ਵਾਹਿਗੁਰੂ ਜੀ ਕੀ ਫਤਿਹ